ਹੈਲੋ, ਸਤਿ ਸ਼੍ਰੀ ਅਕਾਲ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਕਿਸ ਤਰ੍ਹਾਂ ਹੋ ਤੁਸੀਂ?
ਬਸ ਵਧੀਆ, ਤੁਸੀਂ ਸੁਣਾਓ?
ਬਸ ਕੁਝ ਨਾ ਕੁਝ ਕਰਕੇ ਕੁੜੀ ਦੀ ਪੜ੍ਹਾਈ ਨਹੀਂ ਹੋ ਰਹੀ ਸੀ।
ਅੱਛਾ, ਕੋਈ ਘਰ ਆ ਕੇ ਟਿਊਸ਼ਨ ਨਹੀਂ ਲੈਂਦੇ?
ਨਹੀਂ-ਨਹੀਂ ਕਰ ਹੀ ਲੈਂਦੀ ਹਾਂ, ਕਿਉਂਕਿ ਇੱਧਰ ਨਾ ਹੋਣ ਤਕ ਕੋਈ ਚੰਗੀ ਟਸ਼ਨ ਵਾਲੀ ਮਿਲੀ ਨਹੀਂ ਨਾ ਇਸ ਕਰਕੇ
ਅੱਛਾ,
ਸੋਡੀ ਕੁੜੀ
ਅੱਜ-ਕੱਲ੍ਹ, ਦੀ ਪੜ੍ਹ ਹਾਂਜੀ ਹਾਂ ਉਹ ਜਾਂਣਦੀ ਹਾਂ ਮੈਂ ਕੋਛਾਂ
ਕਿੱਥੇ ਜਾਂਦੀ ਔ, ਨੇੜੇ ਹੀ ਆ ਕਿ ਦੂਰ ਹੈ।
ਨੇੜੇ ਹੀ ਹੈ ਨਹੀਂ ਉਹਦਾ ਤਾਂ ਨੇੜੇ ਹੀ ਹੈਗਾ, ਹਾਂ ਵੋਕਿੰਗ ਡਿਸਟੈਂਸ ਹੈਗਾ ਪੈਦਲ ਚੱਲ ਜਾ, ਉਹ ਮਸਤੇ ਜ਼ਿਆਦਾ ਦੂਰ ਵੀ ਨਹੀਂ।
ਅੱਛਾ-ਅੱਛਾ ਸਾਰੇ ਸਬਜੈਕਟ ਲੈਦੀ ਆ, ਕਿ ਸਿਲੈਕਟਡ ਸਬਜੈਕਟ
ਸਲੈਕਟਡ ਤਾਂ ਤਾਂ ਨਹੀਂ ਆਉਂਦੇ ਉਹਦੇ ਸਾਰੇ ਸਬਜੈਕਟ
ਅੱਛਾ-ਅੱਛਾ ਔਰ ਉਹ ਟੀਚਰ ਹੈ, ਕਿਹੜੇ ਸਕੂਲ ਦੀ ਟੀਚਰ ਹੈ।
ਪੜ੍ਹਨ ਦੀ ਵੀ ਅੱਛਾ ਹੈਗੀ ਉਹ ਉਤਾਰ ਦੀ ਹੈਗੀ ਹੈ
ਕੁੜੀ ਦੇ ਸਕੂਲ ਦੀ ਆ,
ਹਾਂਜੀ, ਹਾਂ ਸਕੂਲ ਦੀ ਟੀਚਰ ਨਹੀਂ ਪੜ੍ਹਾਂ ਦੀ ਵੀ ਅੱਛਾ ਇੱਕ ਜਦੋਂ ਤਾਂ ਬੱਚੇ ਦਾ ਕੰਪਲੀਟ ਨਹੀਂ ਹੁੰਦਾ ਨਾ ਫਿਰ ਛੱਡਦੀ ਨਹੀਂ ਉਹ
ਅੱਛਾ,
ਨਹੀਂ ਤਾਂ ਕੋਈ-ਕੋਈ ਟੀਚਰ ਇਸ ਤਰ੍ਹਾਂ ਕਰਦੇ ਨੇ ਕਿ ਛੱਡ ਦਿੰਦੇ ਨੇ, ਪਰ ਉਹ ਨਹੀਂ ਛੱਡਦੀ।
ਅੱਛਾ ਜੀ। ਮੈਂ ਵੀ ਆਪਣੀ ਕੁੜੀ ਲਈ ਦੇਖ ਰਹੀ ਸੀ, ਕੋਈ ਚੰਗੀ ਟਿਊਸ਼ਨ ਵਾਲੀ ਹੈ। ਤਾਂ ਮੈਂ ਉਹਨੂੰ ਟਿਊਸ਼ਨ ਲਵਾ ਦਿਆਂ, ਕਿਉਂਕਿ ਹੁਣ ਉਹ ਸੈਕਿੰਡ ਕਲਾਸ ਵਿੱਚ ਚਲੀ ਗਈ ਹੈ, ਫਿਰ ਪੜ੍ਹਾਈ ਵੀ ਚੰਗੀ ਤਰ੍ਹਾਂ ਹੋ ਜਾਵੇਗੀ। ਥੋੜ੍ਹੀ ਹਾਰਡ ਹੋ ਗਈ ਆ, ਕੁਝ ਕੁਸ਼ਚਨ-ਆਂਸਰ ਤਿੰਨ-ਤਿੰਨ ਲਾਈਨਾਂ ਦੇ ਹੋ ਗਏ ਨੇ। ਫਿਰ ਉਹ ਉਸਨੂੰ ਲਰਨ ਕਰਨਾ ਹੁਣ ਕਿਵੇਂ ਦੋ ਮਹੀਨੇ ਦੀ ਛੁੱਟੀ ਹੋ ਗਈ। ਉਸਦਾ ਪੂਰਾ ਰੋਟੀਨ ਖ਼ਰਾਬ ਹੋ ਗਿਆ। ਪੜ੍ਹਾਈ ਕਰਨ ਦਾ ਤਾਂ ਫਿਰ ਟਾਈਮ ਬੈਠ ਹੀ ਨਹੀਂ ਰਿਹਾ। ਤਾਂ ਫੇਰ ਦੇਖੋ ਅਗਰ ਤੁਹਾਡੇ ਨਿਗਾਹ ਚ ਅਗਰ ਕੋਈ ਹੈ, ਤਾਂ ਮੈਨੂੰ ਦੱਸੋ।
ਇਹੀ ਦੇਖ ਲੋ ਨਾ ਇਹ ਜਿੱਥੇ ਜਾਂਦੀ ਹੈ, ਤੁਹਾਨੂੰ ਨੇੜੇ ਪਏਗਾ, ਤਾਂ ਦੇਖ ਲੋ ਇਹ ਵੀ
ਅੱਛਾ ਜੀ, ਫਿਰ ਤੁਸੀਂ ਇੱਕ ਕੰਮ ਕਰੋ ਮੇਰਾ ਤੁਸੀਂ ਉਹਨਾਂ ਦੇ ਨਾਲ ਟੀਚਰ ਨਾਲ ਗੱਲ ਕਰ ਲਓ, ਕਿ ਇਸ ਤਰ੍ਹਾਂ ਇਸ ਤਰ੍ਹਾਂ ਕੁੜੀ ਹੈ। ਸਕਡ ਸਟਾਂਡ ਚ ਤੁਸੀਂ ਲੈ ਸਕਦੇ ਹੋ ਕਿ ਸਾਈ ਚੇਤਨ ਆ ਸਕੂਲ ਚ ਆ
ਆਦੂ ਦੇ ਸਲਿੰਡੇ ਵੋ
ਹਾਂਜੀ ਹਾਂ ਉਹ ਵੀ ਲੈਂਦੀ ਉਹ ਉਹਨਾਂ ਦੀ ਕੁੜੀ ਨੇ ਕੀਤਾ ਹੈ ਨਾ ਉਹ ਪੂਰਾ ਕੋਰਸ ਉਹਦਾ ਦੋ ਵੱਡੀ ਕੁੜੀ ਹੈਗੀ ਹੈ ਦੋ ਗਿਰਵੀਂ ਚ 'ਗਈ ਹੋ
ਹਾਂਜੀ
ਵੱਡੀ ਲੈਗਨ ਚ ਗਈ ਉਹ ਦੀ ਕੁੜੀ ਵੱਡੀ ਬੰਦੀ
ਅੱਛਾ।
ਉਹ ਲੈ ਲੈਂਦੀ ਸਿੱਖਿਆ
ਅੱਛਾ ਅੱਛਾ ਉਸ ਚ ਵੀ ਰੇਬਲ ਹੈਗੇ ਆ ਨਾ
ਹਾਂਜੀ ਹਾਂ ਉਹਦੇ ਚ ਛੇ ਲੈਵਲ ਹੁੰਦੀ ਹੈ ਨਾ ਕੁਛ
ਅੱਛਾ।
ਇਹ ਲੈਵਲ ਦਾ ਹੁੰਦਾ ਹੈ।
ਵਧੀਆ ਅਗਰ ਉਹ ਮੂਲੀ ਲੰਘ ਬਲਿੰਗੇ ਤੰਗ
ਨਹੀਂ ਨਹੀਂ ਬੂੰਦਾਂ ਬੰਦੀ ਉਹਦੇ ਕੋਲ ਆਉਂਦੇ ਵੀ ਹੈ ਬੱਚੇ ਕਾਫੀ ਸਾਰੇ ਬੱਚੇ ਆਉਂਦੇ ਆ ਉਨਾਂ ਦੇ ਕੋਲ
ਅੱਛਾ ਤੋਂ ਕੱਲੀ ਲੈਂਦੀ ਕੀ
ਠੀਕ ਏ।
ਉਹ ਕੱਲੀ ਲੈਂਦੇ ਕਿ ਉਸਦੇ ਨਾਲ ਕੋਈ ਹੈ?
ਉਹਨਾਂ ਦੀ ਕੁੜੀ ਨਾਲ ਉਹ ਛੋਟੇ ਬੱਚੇ ਜਿਸੇ ਤਾਰਾ ਹੈਗੇ ਉਹ ਪਾ ਕੁੜੀ ਵੀ ਹੈਂਡਲ ਕਰਦੇ ਤੀ ਹੈ ਬੱਚੇ ਉਹ ਵੀ ਉਹ ਵੀ ਅੱਛਾ ਪੜ੍ਹਾ ਲੈਂਦੀ ਏ ਪੜ੍ਹਾਦੀ ਅੱਛਾ ਹੈ।
ਅੱਛਾ ਜੀ!
ਤਾਂ ਮੇਰੀ ਕੁੜੀ ਨੂੰ ਵੀ ਉਹ ਲੈ ਲੈਂਦੀ ਏ ਜਦੋਂ ਵੀ ਹਨਾ ਕਦੋਂ- ਕਦੋਂ ਮੈਮ ਬਿਜ਼ੀ ਹੁੰਦੇ ਨਾ ਦੂਸਰੇ ਬੱਚੇ ਬੱਚਿਆਂ ਨਾਲ ਕਦੋਂ ਕਦੋਂ ਉਹ ਲੈ ਰਹਿੰਦੀ ਹੈ।
ਅੱਛਾ ਜੀ
ਜ਼ਿਆਦਾ ਅੱਛੀ ਕਰੇਗਾ ਮੈਥ ਦਾ ਤਾਂ ਜ਼ਿਆਦਾ ਕਰ ਤੋਂ ਉਹ ਮੇਰੀ ਕੁੜੀ ਤਾਂ ਉਸ ਤੋਂ ਥੋੜੀ ਹੀ ਲੈਂਗੀ ਕਿਉਂਕਿ ਉਸਦਾ ਮੈਥਸ ਕਾਫੀ ਬਹੁ ਬਹੁਤ ਹੀ ਅੱਛਾ ਏ।
ਅੱਛਾ।
ਜਦੋਂ ਤੋਂ ਰੇਤਾ ਮੈਕਸ ਨਾ ਅੱਛਾ ਹੋਇਆ ਕਿ ਉਹ ਲੈਂਦੀ ਅੱਛੀ ਤਰ੍ਹਾਂ ਨਾਲ।
ਅੱਛਾ ਹੁਣ ਕਿਵੇਂ ਇਹਨੂੰ ਮਲਟੀਪਲੀ ਨੋਟੀਫਿਕੇਸ਼ਨ ਵੀ ਆ ਗਏ ਤਿੰਨ -ਤਿੰਨ ਵਾਲੇ ਤਿੰਨ ਨੰਬਰ ਦੇ। ਪਹਿਲੇ ਇੱਕ ਨੰਬਰ ਦਾ ਆਇਆ ਸੀ ਹੁਣ ਦੋ ਨੰਬਰ ਤਿੰਨ ਨੰਬਰ ਦੇ ਮਲਟੀਕੇਸ਼ਨ
ਦੋ ਚਾਰ ਦੇ ਆ ਗਏ ਥੋੜਾ
ਹਾਂਜੀ
ਨੂੰ ਆਏ ਜਿਹੜੇ ਰੀਪ ਨੂੰ ਆਏ ਨਾ ਉਹ ਚਾਰ ਚਾਰ ਮਹੱਲੇ ਦੀ ਚਾਰ ਨੰਬਰ ਚਾਰ ਔਰ- ਪੰਜ। ਹਾਂ ਹਾਂਜੀ ਹਾਂ ਥਰਡ ਸੀ।
ਹੂ,,,
ਚਾਰ ਦੇ ਚੱਲਦੇ ਪਰ ਫਿਰ ਵੀ ਉਸਨੇ ਕਰ ਲਿੱਤੇ। ਕਾਫੀ ਹੱਦ ਤੱਕ ਪਰਾ ਕਰ ਲੈਂਦੀ ਹੈ ਪੂਰਾ ਕੰਮ। ਮੈਨੂੰ ਤਾਂ ਮੈਥ ਦਾ ਟੈਨਸ਼ਨ ਹੀ ਨਹੀਂ ਕਦੀ।
ਅੱਛਾ ਮੈਥਸ ਕਰ ਲੈਂਦੀ ਹੈ ਨਾ ਉਹ।
ਹਾਂ ਉਹ ਆਪੇ ਹੀ ਕਰ ਲੈਂਦੀ ਮੈਥਸ ਦਾ। ਮ ਤੁਸੀਂ ਯਕੀਨੀ ਕਰੋ ਮੈਂ ਉਸਨੂੰ ਬਿਲਕੁਲ ਬੋਲਣ ਕੁੱਝ ਵੀ ਦੱਸਿਆ ਹੀ ਨਹੀਂ ਏ। ਆਪਣੇ ਆਪ ਹੀ ਸਮਝਦੇ ਨ ਅੂੰ ਕਰ ਲੈਂਦੀ ਸੋਲਵ ਕਰ ਲੈਂਦੀ। ਆਪਣਾ ਪੂਰਾ
ਚੰਗਾ ਹੈ ਨਾ ਉਹ ਆਪੇ ਕਰ ਲੈਦੀੇ। ਹੋਰ ਕੀ ਚਾਹੀਦਾ? ਬੱਚੇ ਆਪੇ ਪੜ੍ਹਾਈ ਕਰ ਲਏ ਤ ਮੇੜੀ ਵਾਲੀ ਨੂੰ ਬੜਾ ਪੁਸ਼ ਕਰਨਾ ਪੈਂਦਾ ਏ ਕਰ ਲੇ -ਕਰ ਲੇ -ਕਰ ਲੇ -ਕਰ ਲੇ ਬੱਚੋਂ ਖੇਲਣੀ ਹੀ ਨਹੀਂ ਕਰਦੀ।
ਨਾ ਕਿਸੇ ਨਾਲ ਇੱਕ ਦੇ ਨਾਲ ਹੀ ਬੈਠੇ ਨਾ ਦੂ ਤਰ ਕਰ ਲੈਂਦਾ। ਫਟਾ
ਹਾਂ ਉਹ ਤਾਂ
ਇਕੱਲੇ ਤੁਸੀਂ ਬੋਲੋਗੇ ਪਹਿਲੇ ਬੈਠ ਕੇ ਕਰਨ ਵਾਸਤੇ ਤਾਂ ਨਹੀਂ ਕਰ ਪ
ਹਮ ਹਮ
ਬੱਚਾ ਆਲਸਪਨਾ ਕਰ ਦਿੰਦ, ਾ ਹੁਣ ਜਿੱਥੇ ਉਹਨਾਂ ਦਾ ਮੇਨ ਕਿਸਾ ਕੋਈ ਪਹਿਚਾਣਦੇ ਬੱਚੇ ਰਹੇ ਨਾ ਨਾਲ
ਹਾਂਜੀ
ਜਲਦੀ ਜਲਦੀ ਕਵਰ ਕਰ ਦੇਣਾ ਬੱਚਾ ਹਾਂ ਉਸਦਾ ਹੋ ਗਿਆ ਮੈਨੂੰ ਵੀ ਕਰਨਾ ਆਪਣਾ ਫਟਾਫਟ।
ਅੱਛਾ ਬੇਸਿਕ ਹਿੰਦੀ ਦਾ ਵੀ ਕਰਾ ਲੈਂਦੇ ੳ।
ਹਾਂ ਹਾਂ ਸਾਰਾ
ਹਿੰਦੀ ਤੇ ਮਰਾਠੀ ਦੋਨੋ
ਮਰਾਠੀ ਔਰ ਸੈਬਜੈਕਟ ਔਲ ਸੈਬਜੈਕਟ।
ਅੱਛ ਜੀ ਚੰਗਾ ਨਾ
ਲ ਸਬਜੈਕਟ ਦੇ ਕਰ ਲੈ ਮੈਂ ਤਾਂ ਇਹਦੇ ਕਰਕੇ ਤ ਪਾਇਆ ਫਿਰ ਮੈਨੂੰ ਨਜ਼ਦੀਕ ਵੀ ਸੀਗੇ ਨਾਲੇ ਕਿਸ ਸਬਜੈਕਟ ਹੈਗਾ ਟ ਨਾ
ਹਜੀ ਹੋ ਤਾਂ ਹੈ ਦੇਖ ਲ ਫਿਰ ਮੈਂ
ਪਾਸੇ ਇੱਥੇ ਪਾਓ ਦੂਜੇ ਸਜੇ ਪਾਸੇ ਉੱਥੇ
ਉਹੀ ਮੇਰੇ ਨਾਲ ਹੋ ਗਿਆ ਨਾ ਮੈਂ ਇੱਕ ਸਬਜੈਕਟ ਲਈ ਇੰਨੇ ਦੂਰ ਪਾਇਆ ਉਹਨੇ ਵੀ ਛੇ ਹਜ਼ਾਰ ਲਤੇ
ਸਿਰਫ਼ ਲੈਵਲ ਵਨ ਤੇ ਲੈਵਲ ਟੂ ਤੇ
ਬੱਚਾ ਵੀ ਡਿਸਟਰਬ ਹੋ ਜਾਂਦਾ ਨਾ ਸਬਜੈਕਟ ਵਾਸਤੇ ਦੂੂਰ ਦੀ ਜਾ ਕੇ ਜਾਏ ਇਹ ਬਾਕੀ ਸਬਜ ਮਸੀੇਖ ਕਿਆ ਹੈ
ਹਾਂ ਇੱਕ ਹੀ ਜਗ੍ਹਾ ਰਹੇ ਤਾਂ ਫਿਰ ਕਿਵੇਂ ਟੈਨਸ਼ਨ ਨਹੀਂੀ ਹੁੰਦਾ
ਸਹੀ ਕਰ ਨਹੀਂ ਹੋ ਤਾਂ ਕਿ ਤ ਟਾਈਮ ਟੇਬਲ ਦੇ ਦਿੱਤਾ ਹੈ ਦਿਨ ਵਾਲੇ ਤੁਸੀਂ ਬੁੱਕਸ ਲੈ ਕੇ ਆਉਣੀ ਹੈ ਦਿਨ ਏ ਵਾਲੇ ਬੁੱਕ ਲੈ ਕੇ ਆਉਣੀ ਉਹ ਟਾਈਮ ਟੇਬਲ ਦੇ ਦਦੀ ਹੈ ਬਣਾ ਕੇ,
ਮਤੱੇ ਚੰਗਾ
ਹਾਬ ਨਾਲ ਉਸ ਹਿਸਾਬ ਨਾਲ ਫ ਪੜ੍ਹਾਈ ਹੋਣੀ।
ਨਹੀਂ ਤਾਂ ਕਿ ਬੱਚੇ ਕੀ ਕਰਦੇ ਨਹੀਂ ਰੋਜ਼ ਇੱਕ ਕੀ ਬੁੱਕ ਲੈ ਕੇ ਚਲੋ ਸਾਨੂੰ ਇਹੀ ਕਰਨਾ ਮੇਰੀ ਕੁੜੀ ਤੋਂ ਪਹਿਲੇ ਬਹੁਤ ਸੀਗਾ ਉਸ ਮੈਂ ਬੜਾ ਪਸੰਦ ਹੈ ਨਾ ਇੰਗਲਿਸ਼ ਔਰ ਮੈਥ ਤਾਂ ਉਹੀ ਬੁੱਕ ਲੈ ਕੇ ਜਾਂਦੀ ਸੀ ਹ ਟਾਈਮ ਮੈਮ ਨੇ ਮੈਮ ਨੂੰ ਬੋਲ ਕੇ ਆਈ ਮੈਂ ਮੈਮ ਤੁ ਟਾਈਮ ਟੇਬਲ ਬਣਾ ਕੇ ਦੋ ਨਾਲ ਉਹ ਲੈ ਕੇ ਆਇਆ ਬੁੱਕ
ਅੱਛਾ
ਫਿਰ ਮੈਮ ਨੇ ਦਿੱਤਾ ਟਾਈਮ ਟੇਬਲ ਬਣਾ ਤਾਂ ਹੁਣ ਉਸ ਹਿਸਾਬ ਨਾਲ ਲੈ ਕੇ ਜਾਂਦੀ
ਥ ਵਧੀਆ ਇਨੀ ਦੇੇਖਣੀ ਆਪ ਦੋਨੋਂ ਉੱਧਰ ਹੀ ਪਾਉਣੀੀਆਂ ਮੁਸ਼ਕਿਲ
ਜੀ। ਦੇਖੋ ਤੁਸੀਂ ਗੱਲ ਕਰਕੇ ਦੇਖੋ ਇੱਕ ਵਾਰ, ਸਾਹਮਣੇ। ਇੱਕ ਮੇਰਾ ਦੇਖ ਲੋ ਨਾ ਤੁਸੀਂ, ਇੱਕੇ ਕਿਸ ਤ੍ਹਾਂ ਲੈਗਾ, ਤੁਹਾਨੂੰ ਕਿ ਕਿਸ ਤ੍ਹਾਂ ਲੱਗਦਾ ਏ?
ਨਈ, ਜਦੋਂ ਥੂਆਡੀ ਕੁੜੀ ਇੰਨਾ ਚੰਗਾ ਕਰ ਲੈਂਦੀ ਆ, ਔਰ ਨਾਈਨਟੀ ਸਿਕਸ ਪਰਸੈਂਟ ਆ ਜਾਂਦੇ, ਤਾਂ ਫਿਰ ਪੜ੍ਹਾਈ ਵੀ ਤਾਂ ਚੰਗੀ ਕਰਾਉਂਦੀ ਹੁੰਦੀ ਏ ਆ।
ਉਹੀ ਨਈ ਅੱਛਾ ਕਰਾਂਦੀ ਏ, ਤੇ ਟੈਨਸ਼ਨ ਨਹੀਂ ਹੋਣਾ।
ਦੇਖੋ ਫੇਰ ਉਹਨੂੰ ਬੋਲੋ, ਫਿਰ ਮੈਂ ਮੇਰੀ ਕੁੜੀ ਨੂੰ ਵੀ ਕੱਲ ਤੋਂ ਭੇਜ
ਚਲੇਗਾ ਨਾ ਜ਼ਰੂਰ-ਜ਼ਰੂਰ ਮੈਂ ਉਸ ਨੂੰ ਬੋਲਣੀ ਆ, ਗੱਲ ਕਰਨੀ ਉਸ, ਹੁਣ ਲੈਣ ਜਾਵਾਂਗੀ ਨਾ ਮੈਂ ਫਿਰ ਕੱਲ ਗੱਲ ਕਰਕੇ ਹੋਰ ਛੋਟਾ ਕੀ ਕਰਦਾ?
ਛੋਟਾ ਔਹ ਖੇਲ ਚ ਬਿਜ਼ੀ ਐ। ਉਹਨੂੰ ਕੀ ਏ? ਨਈ ਉਸਦੀ ਬਸ ਸਟੈਂਡਿੰਗ ਲਾਈਨ, ਸਲੀਪਿੰਗ ਲਾਈਨ, ਉਹਨੂੰ ਆਉਂਦਾ ਏ, ਹਿੰਦੀ ਇੱਚ। ਇੱਕ ਤੇ ਦਸ ਤੀਕਰ, ਇੱਕ ਤੇ ਵੀਹ ਤੀਕਰ ਤੇ ਇੰਗਲਿਸ਼ ਆ ਜਾਂ ਇੱਕ ਤੇ ਅ ਵਨ ਟੂ। ਟੈਨ ਤੀਕਰ ਬੋਲਣਾ, ਬਟ ਪੈਨਸਿਲ ਨਹੀਂ ਫੜਦਾ, ਪਤਾ ਨੀ ਕਿਉਂ? ਮੂੰਹ ਚ ਜਿੰ, ਮੂੰਹ ਨਾਲ ਜਿੰਨਾ ਮਰਜ਼ੀ ਬੋਲੋ। ਉਹ ਬੋਲ ਲੈਂਦਾ ਬਟ, ਲਿਖਣੇ ਵਲੋਂ ਤਾਂ ਫਿਰ ਬੜਾ ਨਖਰੇ ਕਰਦਾ ਏ, ਹੱਥ ਚ ਨਈ ਆਉਂਦਾ।
ਬੱਚੇ ਉਹ ਕੋਈ-ਕੋਈ ਬੱਚੇ ਹੁੰਦੇ ਸੀ ਨਾ, ਉਹਨਾਂ ਨੂੰ ਨਾ ਉਸਨੂੰ ਡਾਇਰੈਕਟਏ ਦਿਆ ਕਰੋ। ਪੈਨਸਿਲ ਕਲਰ ਪੈਨਸਿਲ ਹੁੰਦੇ ਨਾ, ਕਲਰ ਪੈਨਸਿਲ। ਹੂੰ-ਹੂੰ।
ਕੀ ਬੋਲ ਰਹੇ ਔ?
ਪੈਨਸਿਲ ਆਂਦੀ ਨਾ, ਕਲਰ ਪੈਨਸਿਲ, ਡਰੋਇੰਗ ਵਾਲੀ? ਹਾਂ। ਉਹਦੇ ਹਾਥ ਚ ਨਾ ਉਹ ਪਕੜਾਓ, ਇੱਕ ਡਰਾਇੰਗ ਦੀ ਬੁੱਕ ਦੇ ਦੋ, ਔਰ ਇੱਕ ਕਲਰ ਪੈਨਸਿਲ ਦੇ ਦੋ।
ਅੱਛਾ।
ਉਹ ਆਪੇ ਹੀ ਪੈਨਸਿਲ ਦੀ, ਉਸਨੂੰ ਆਦਤ ਲੱਗ ਜਾਣੀ
ਉਹ ਮੈਂ ਨਾ ਉਹਨੂੰ, ਨਏ ਸਕੂਲ ਚ ਪਾਇਆ।
ਤੁਸੀਂ ਲੈ, ਤੁਸੀਂ ਲਿਖਣੇ ਵਾਲੇ ਦੋਗੇ ਨਾ ਡਾਇਰੈਕਟ ਲਿਖਣਾ ਏ, ਉਹ ਆਲਸ ਕਰੇਗਾ, ਮੈਨੂੰ ਨਹੀਂ ਲਿਖਣਾ। ਹਾਂ ਤੁਸੀਂ ਬੋਲ ਡਰੋਇੰਗ ਬਣਾ, ਕੁੱਝ ਵੀ ਬਣਾਓ ਇਹਦੇ ਅੰਦਰ, ਉਹ ਆਪੇ ਫਿਰ ਪੈਨਸਿਲ ਪਕੜਨਾ ਸਿੱਖ ਜਾਣਗੇ।
ਹੁਣ ਨਿਊ ਸਕੂਲ ਚ ਪਾਇਆ। ਨਿਰਮਾਣ ਕਰਕੇ ਨਆ ਸਕੂਲ ਖੁੱਲ੍ਹਿਆ ਏ। ਚੰਗਾ ਸਕੂਲ ਹੈ, ਬਟ ਉੱਧਰ ਬੌਤ ਘੱਟ ਬੱਚੇ ਨੇ, ਸਿਰਫ਼ ਪੰਜ ਜਾਂ ਛੇ ਬੱਚੇ ਨੇ ਇਸਦੀ ਕਲਾਸ ਚ। ਤਾਂ ਫਿਰ ਉਹ ਨਾ ਐਕਟੀਵਿਟੀ ਜ਼ਿਆਦਾ ਲੈਂਦੇ। ਪੜ੍ਹਾਈ ਘੱਟ ਕਰਾਂਦੇ, ਲਿਖਣਾ ਵੀ ਘੱਟ ਸਿਰਫ ਐਕਟੀਵਿਟੀ ਦੇ ਵਿੱਚ ਉਹਨਾਂ ਨੂੰ ਸਮਝਾਉਂਦੇ।
ਲੇਕਿਨ ਨਹੀਂ ਨਾ, ਲਿਖਣਾ ਆਉਣਾ ਜ਼ਰੂਰੀ ਨਾ, ਬੱਚੇ ਨੂੰ ਆਦਤ
ਸਾਰੀ, ਲਾਈ ਉਸਦੀ ਸਾਰੀ ਐਕਟੀਵਿਟੀ ਅਹ ਪੜਾ ਪੜ੍ਹਾਈ ਤਾਂ ਨਈ ਸੁ ਸ਼ੁਰੂ ਕੀਤੀ, ਸਿਰਫ ਐਕਟੀਵਿਟੀ ਚਾਲੂ ਆ ਉਹਨਾਂ ਦੀ।
ਅੱਛਾ, ਠੀਕ ਹੈ। ਫੇਰ ਉਹਦੇ ਚ ਕੀ-ਕੀ ਐਕਟੀਵਿਟੀ ਕਰਾਂਦੇ?
ਹੋਰ ਦੱਸੋ ਜੀ?
ਕੇਹੜੀ-ਕੇਹੜੀ ਐਕਟੀਵਿਟੀ ਕਰਾਉਂਦੇ ਉਹ?
ਉਹ ਲਿਖ ਅ
ਕਦੇ ਕਲਰ ਵਾਲੇ ਕਰਾਣੇ, ਕਲਰ ਕਰਾਤੇ। ਤੇ ਕਦੋਂ ਅਹ ਬੋਲ ਕਲ ਬੋਲ ਜਿਹੜੀ ਕਲਰ ਉਹ ਦੱਸਾਂਣਗੇ ਉਸ ਚ ਰੱਖਣੇ
ਰੋਜ਼
ਹੱਥਾਂ ਦੇ ਮੂਮੈਂਟ ਵਾਲੀ ਨੀ ਹੈ ਨਾ ਕੋਈ ਇਸ ਹੱਥ ਦੇ ਮੂਮੈਂਟ ਵਾਲੀ ਨਹੀਂ ਹੈ ਨਾ
ਹਾਂਜੀ
ਉਹ ਇੱਕ ਹੱਥ ਦੇ ਮੂਮੈਂਟ ਹੀ ਰਹੇਗੀ ਨਾ ਜਲਦੀ ਬੱਚਾ ਉਹ ਲਿਖਣਾ ਹੀ ਕਰ ਦੇਗਾ ਫਿਰ
ਹਾਂਜੀ
ਤੁਸੀਂ ਦੇਖੋ ਟੀਚਰ ਨਾਲ ਗੱਲ ਕਰਕੇ ਉਸਨੂੰ ਬੋਲੋ ਉਹਨਾ ਨੂੰ ਹੱਥ ਦੇ ਜਿਹੜੇ ਮੂਮੈਂਟ ਕਰਹੇ ਫਟਾਫਟ ਤੋਂ
ਹਾਂਜੀ ਹਾਂਜੀ ਦੇਖਣੀ ਉਹਦਾ ਦ ਬਾੱਲ ਕੱਲ ਕਰਕੇ ਕੀ ਬੋਲਦੇ
ਠੀਕ ਹੈ ਮੈਨੂੰ ਹੁਣ ਜਾਣਾ ਉਸੋਂ ਲੈਣ ਵਾਸਤੇ ਹੋ ਗਿਆ ਟਮ ਫਿਰ ਮੈਂ ਕਰਨੀ ਆ ਤੁਹਾਨੂੰ ਕਲ ਹਾਂ ਮੈਂ ਪੁੱਛ ਕੇ ਵੀ ਆਉਂਦੀ ਹਾਂ ਫੇਿਰ ਤੁਹਾਨੂੰ ਦੱਸਦੀਾਂ ਫਿਰ
ਠੀਕ ਹੈ ਜੀ ਹਾਂਜੀ ਥੈਂਕ ਯੂ ਚਲੋ ਸਤਿ ਸ਼੍ਰੀ ਅਕਾਲ
ਟੋਕੀਓ ਸਤਿ ਸ਼੍ਰੀ ਅਕਾਲ ਜੀ